ਹੈਲੋ, ਹੈਲੋ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅਕਾਲ, ਕੀ ਹਾਲ-ਚਾਲ ਤੁਹਾਡੇ? ਵਧੀਆ ਜੀ, ਤੁਸੀ ਸੁਣਾਓ? ਬਸ ਵਧੀਆ, ਬਸ ਮੈਂ ਵੀ ਇਹੀ ਸੋਚਦੀ ਪਈ ਸੀ ਮੈਂ ਕਿਹਾ ਅੱਜ ਕੱਲ ਦੇ ਬੱਚਿਆਂ ਨੂੰ ਸਮਝਾਣਾ ਪਏਗਾ ਕਿ ਪੈਸੇ ਨੂੰ ਕਿੰਨਾ ਕਿ ਸੇਵ ਕਰਨਾ ਕਿੰਨਾ ਜ਼ਰੂਰੀ ਹੈ, ਸਾਡੇ ਲਈ
ਉਹ ਤੇ ਸਹੀ ਕਹਿ ਰਹੇ ਹੋ ਤੁਸੀਂ ਇਹ ਤੇ ਮੇਨ ਮੁੱਦਾ ਹੈਗਾ ਅੱਜ ਕੱਲ ਦਾ
ਬੱਚੇ ਅੱਜ ਕੱਲ ਦੇ ਇਹ ਇਹਨਾ ਗੱਲਾਂ ਨੂੰ ਸਮਝਦੇ ਹੀ ਨੀ ਬਿਲਕੁਲ ਵੀ ਆਪ ਦੀ ਮਰਜ਼ੀ ਕਰਦੇ ਨੇ।
ਹਾਂਜੀ, ਬਿਲਕੁਲ ਠੀਕ ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਿਹੜੀ ਤੁਸੀਂ ਕਹੀਏ ਮੈਨੂੰ
ਹੂੰ, ਦੇਖ ਲੈਣਗੇ ਕਿਸੇ ਕੋਲ ਫੋਨ ਹੈ ਸਾਨੂੰ ਵੀ ਦਵਾਓ ਇਹ ਨੀ ਵੇਖਦੇ ਕਿ ਸਾਡੇ ਮਾਂ ਪਿਓ ਕੋਲ ਪੈਸਾ ਹੈ ਕਿ ਨਹੀਂ ਹੈਗਾ। ਚਾਹੇ ਉਹ ਮੈਂ ਇੱਛ ਲਾਦੇ ਪਏ ਆ ਤੁਹਾਨੂੰ ਪਰ ਇਹੀ ਪੈਸਾ ਆਪਾਂ ਸੇਫ ਕਰਕੇ ਰੱਖਾਂਗੇ ਤਾਂ ਸਾਡੇ ਲਈ ਕਿੰਨਾ ਉਹ ਹੈ।
ਬਿਲਕੁਲ-ਬਿਲਕੁਲ ਉਹੀ ਨਾ ਦੇਖੋ ਤੁਸੀਂ ਮੈਂ ਕਹਿੰਦੀ ਹਾਂ ਬੱਚਿਆਂ ਚਲੋ ਅਸੀਂ ਵੈਲਿਊ ਆਫ ਮਨੀ ਸਿਖਾਉਣੀ ਚਾਹੀਦੀ ਹੈ। ਨਾਲ-ਨਾਲ ਇੱਕ ਗੱਲ ਦੱਸੋ, ਨਾ ਤੁਸੀਂ ਕਿ ਨਾਲ ਨਾਲ ਹੋਰ ਵੀ ਸੇਵਿੰਗਸ ਕਿੰਨੀਆਂ ਉਹ ਨੂੰ ਸਿਖਾਣੀ ਚਾਹੀਦੀ ਹੈ, ਦੇਖੋ ਅੱਜ ਕੱਲ੍ਹ ਬੱਚਿਆਂ ਤੁਸੀਂ ਵ ਛੋਟੇ-ਛੋਟੇ ਬੱਚੇ ਵੀ ਅੱਜ ਕੱਲ੍ਹ ਸਕੂਟੀ ਬਾਈਕ ਚਲਾ ਲੈਂਦੇ ਨੇ ਤੇ ਥੋੜੀ ਪੰਜ ਮਿੰਟ ਚ ਪੰਜ ਮਿੰਟ ਦਾ ਡਿਸਟੈਂਸ ਤੇ ਜਾਣਾ ਹੈਗਾ, ਤਾਂ ਵੀ ਉਹਨਾਂ ਨੇ ਸਕੂਟੀਆਂ ਬਾਈਕਾਂ ਗੱਡੀਆਂ ਤੇ ਜਾਣਾ ਹੈਗਾ ਬਸ ਮੰਨਦੇ ਹੀ ਨੀ ਕਿੰਨਾ ਦੇਖੋ ਵੇਸਟੇਜ ਹੋ ਰਹੀ ਹੈ। ਦੇ ਨਾਲ ਤੁਹਾਨੂੰ ਫਿਊਲ ਦੀ ਵੀ ਕਿੰਨੀ ਵੇਸਟੇਜ ਹੁੰਦੀ ਐ।
ਬਿਲਕੁਲ ਦੇਖੋ, ਨਹੀਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਦੇਖੋ। ਪਹਿਲਾਂ ਆਪਾਂ ਜਾਂਦੇ ਸੀ, ਕਿ ਇੱਥੇ ਸਾਡੇ ਮਾਂ ਪਿਓ ਕਹਿੰਦੇ ਸੀ ਚੀਜ਼ ਵੀ ਆਓ ਬਾਜ਼ਾਰ ਤੋਂ
ਹਾਂ ਪਜਦੇ-ਪਜਦੇ ਜਾਂਦੇ ਸੀ ਅਸੀਂ ਤੇ ਕਿੰਨਾ ਰਚਦੇ ਹੋਏ ਹਾਂਜੀ ਸਹੀ ਕਹਿ ਰਹੇ ਔ ਉਹ ਨਾ ਹੈਲਥ ਵਾਈਜ਼ ਕਿੰਨਾ ਅੱਛਾ ਲਦਾ ਫਿਰ ਉਹ ਚੀਜ਼
ਹੁਣ ਤਾਂ ਬੱਚਿਆਂ ਨੂੰ ਕੀ ਕਹਿੰਦਾ ਕਹੋ ਨਾ ਕਿ ਕੁੱਝ ਚੀਜ਼ ਲਾ ਦੇ ਮੰਮੀ ਜੈਪਟੋ ਕਰ ਕਰਲੋ ਐ ਕਰਲੋ ਮਤਲਬ ਜਾਣਾ ਹੀ ਨੀ ਹੈ।
ਨਹੀਂ-ਨਹੀਂ-ਨਹੀਂ ਔਹੀ ਨਾ
ਜਾਂ ਫਿਰ ਜਾਵਾਂ ਜਾਣਾ ਵੀ ਹੈ ਤਾਂ ਸਕੂਟੀ ਕੱਢੋ ਪਹਿਲਾਂ
ਹਾਂਜੀ,
ਮੈਂ ਤਾਂ ਪੈਦਲ ਨੀ ਜਾਵਾਂਗਾ।
ਹਾਂਜੀ ਉਹ ਹੀ ਨਾ ਅੱਜ-ਕੱਲ੍ਹ, ਇਹੀ ਹੈਗਾ ਨਾ ਦੇਖੋ ਨਾ ਜਿੰਨੀ ਵੀ ਅਡਵਾਂਸ ਟੈਕਨੀਕ ਹੋ ਰਹੀ ਹੈ ਨਾ ਉਹਨੇ ਲਾਈਫ ਤੇ ਈਜ਼ੀ ਕਰਤੀ ਹੈ ਪਰ ਪਰ ਲੋਕੀ ਉਹ ਕਹਿੰਦੇ ਨੇ ਨਾ ਲੇਜ਼ੀ ਹੋ ਗਏ ਨੇ ਸਾਰੇ ਆਲਸੀ ਉਹ ਚੱਕਰ
ਉਹਦੇ ਨਾਲ ਦੇਖੋ ਵੇਸਟੇਜ ਕਿੰਨੀ ਵੱਡ ਵੱਧ ਗਈ ਹੈ ਔਰ ਆਪਾਂ ਕੀ ਕੋਈ ਚੀਜ਼ ਜਿਵੇਂ ਹੁਣ ਜਾਣਾ ਹੈ ਆਪਾਂ ਪਹਿਲਾਂ ਪੈਦਲ ਜਾਂਦੇ ਸੀ ਪੈਦਲ ਆਉਂਦੇ ਸੀ ਤਾਂ ਉਹਦੇ ਨਾਲ ਫਿਊਲ ਵੀ ਸਾਡਾ ਵਧ ਦੱਸ ਹੁਣ ਆਪਾਂ ਸਕੂਟੀ ਤੇ ਜਾਣਾ ਸਕੂਟੀ ਤੇ ਆਉਣਾ ਅਗਰ ਜਰਾ ਇੱਥੇ ਕੁੱਛੇ ਬੱਚਿਆਂ ਨੇ ਕਹਿਣਾ ਆਈਸ ਕਰ੍ਰੀਮ ਖਾਣੀ ਜਾਣੀ ਹੈ ਤਾਂ ਵੀ ਚਲੋ ਗੱਡੀ ਕੱਢੋ ਜੀ ਗੱਡੀ ਚ ਜਾਵਾਂਗੇ ਆਪਾਂ
ਹਾਂਜੀ ਬਹੁਤ ਕਰਦੇ ਨੇ ਐਵੇਂ ਆਊਟਿੰਗ ਤੇ ਵੀ ਜਾਣਾ ਤੇ ਅਸੀਂ ਭਾਵੇਂ ਦਸ ਮਿੰਟ ਦਾ ਰਸਤਾ ਹੋਏਗਾ ਬੰਦਾ ਕਹਿੰਦਾ ਹੈ ਵੀ ਪੈਦਲ ਜਾਓ ਇੱਕ ਤਾਂ ਤੁਹਾਡੀ ਸੈਰ ਵੀ ਹੋ ਗਈ ਨਾਲਲੇੇ
ਰ ਫਿਰ ਇਹ ਕੀ ਦੇਖੋ ਉਹੀ ਪੈਸਾ ਤੁਸੀਂ ਸੇਵ ਕਰ ਸਕਦੇ ਹੋ
ਉਓਹੀ ਉਹੀ ਤਾਂ ਕਹਿ ਰਹੀ ਹਾਂ ਨਾਲੇ ਇਹ ਵੀ ਦੇਖੋ ਨਾ ਜੇ ਦੇਖੋ ਅਸੀਂ ਮੈਂ ਕਹਿੰਦੀ ਹਾਂ ਅਸੀਂ ਮਾਰਕੀਟ ਜਾ ਰਹੇ ਹਾਂ ਠੀਕ ਹੈ ਅਸੀਂ ਕੋਈ ਆਪਣਾ ਕੋਈ ਸਕੂਟੀ ਬਾਈਕ ਕੋਈ ਗੱਡੀ ਨਹੀ ਲੈ ਕੇ ਕੇ ਜਾਂਦੇ ਪੈਦਲ ਜਾਂਦੇ ਹਾਂ ਇੱਕ ਤੇ ਸਾਡੀ ਹੈਲਥ ਅੱਛੀ ਹੋਏਗੀ ਨਾਲੇ ਸਾਨੂੰ ਦੇਖੋ ਦੋ ਚਾਰ ਬੰਦਿਆਂ ਨਾਲ ਇੰਟਰੈਕਸ਼ਨ ਹੋਏਗਾ ਗੱਲਬਾਤ ਹੋਏਗੀ ਸਾਡਾ ਸੁਸਾਇਟੀ ' ਆਪਸ ਵਿੱਚ ਕਿੰਨੀਆਂ ਅਸੀਂ ਗੱਲਾਂ ਸ਼ੇਅਰ ਕਰਨੇ ਹਾਂ ਸਭ ਤੋਂ ਵੱਡੀ ਗੱਲ ਤੇ ਉਹ ਉਹ ਵੀ ਹੁੰਦਾ ਐਵੇਂ ਤਾਂ ਬੱਚੇ ਕਿਸੇ ਨਾਲ ਬੱਚੇ ਕੀ ਕਈ ਵਾਰੀ ਵੱਡੇ ਵੀ ਹੈਗੇ ਨੇ ਫਿਰ ਐਵੇਂ ਲੋਕੀ ਨਾ ਸਾਰੇ ਨਾ ਇਕਦਮ ਗੱਲਬਾਤ ਕਿਸਭ ਭ ਦੀ ਬੰਦ ਹੋਈ ਜਾ ਰਹੀ ਹੈ ਹੌਲੀ ਹੌਲੀ ਹੌਲੀ ਹਲੀ ਇਹ ਚੱਕਰ
ਵੀ ਆਪਾਂ ਰਹਿੰਦੇ ਹਾਂ ਕੋਈ ਜਾਂਦਾ ਹੀ ਨਹੀ ਕਿਸੇ ਨੂੰ ਕਿ
ਅਰੇ ਹਾਂ ਉਓਹੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹ ਤਾਂ ਬੜੀ ਇਹ ਬਹੁਤ ਦਿੱਕਤ ਹੋਈ ਪਈ ਅੱਜ ਕੱਲ ਤੇ ਇਹੋ ਜਿਹੇ ਕੇਸਿਸ ਵੀ ਆਉਂਦੇ ਨੇ ਕਿ ਜੀ ਪੜੋਸ ਵਿੱਚ ਜੀ ਕੋਈ ਬੰਦਾ ਜੀ ਖਤਮ ਹੀ ਹੋ ਗਿਆ ਪਤਾ ਹੀ ਨਹੀਂੀ ਚਾਰ ਦਿਨ ਘਰ ਦਾ ਤਾਲਾ ਮਾਰਿਆ ਆਇਆ ਅੰਦਰ ਪਤਾ ਹੀ ਨਹੀਂੀ ਬੋ ਮਾਰਦੇ ਪਏ ਤਾਂ ਬੂਆ ਖੋਲਦੇ ਨੇ
ਕਿਵੇਂ ੋਪ ਪੜੋ ਕਸੀਆਂ ਨਾਲ ਹੀ ਬਾਜ਼ਾਰ ਚਲਾ ਗਿਆ ਕਿਸੇ ਵੀ ਕੁੜੀ ਦਾ ਵਿਆਹ ਹੈ ਜਾਂ ੱਛ ਹੈ ਚੱਲ ਬਈ ਤੂੰ ਮੇਰੇ ਨਾਲ ਚੱਲ ਆਪਾਂ ਦੋਨੋ ਮਿਲ ਕੇ ਦੇਖੋ ਆਪ ਪਹਿਲਾਂ ਤੋਂ ਉੱਥੇ ਆਪਦੇ ਉਹ ਹੁੰਦੇ ਸੀ ਵਕਲਸ ਲੋਕਾਂ ਕੋਲ ਲੋਕਾਂ ਪਬਲਿਕ ਟਰਾਂਸਪੋਰਟ ਵਿੱਚ ਹੀ ਜਾਂਦੇ ਸੀ ਤੇ ਉਹਦੇ ਨਾਲ ਹੁਣ ਤਾਂ ਦੇਖੋ ਗੌਰਮੈਂਟ ਨੇ ਫੀ ਵੀ ਕਰ ਦਿੱਤੇ ਤੁਹਾਡੇ ਲਈ ਤੁਹਾਡੇ ਪੈਸਾ ਵੀ ਕਿੰਨਾ ਬਚਦਾ ਪਿਆ ਇਹਦੇ ਨਾਲ ਤਾਂ ਤਾਂ ਵੀ ਲੋਕਾਂ ਨੂੰ ਉਹੀ ਨੀ ਹੈ ਕਿ ਤੁਸੀਂ ਚਲੋ ਆਪਦੇ ਪੈਸੇ ਬਚਾਓ ਉਹੀ ਟਰਾਂਸਪੋਰਟ ਦਾ ਖਰਚਾ ਬਚਾਓ ਨਾਲ ਤੁਸੀਂ ਆਪਦੇ ਪੈਸੇ ਸੇਵ ਕਰੋ ਉਹਨਾਂ ਨੂੰ
ਹਾਂਜੀ ਉਹੀ ਨਾ ਫਿਰ ਨਾਲੇ ਜਾ ਕੇ ਦੇਖੋ ਬੰਦਾ ਆਪਸ ਵਿੱਚ ਕਿਨੀਆਂ ਗੱਲਾਂ ਅਸੀਂ ਕਰਦੇ ਸੀ ਹੁੰਦਾ ਸੀ ਕੁੱਝ ਖਾ ਪੀ ਲਿਆ ਹਲਕਾ ਫੁਲਕਾ ਮਤਲਬ ਮਤਲਬ ਕਿੰਨਾ ਅੱਛਾ ਲੱਗਦਾ ਸੀ ਨਾ ਇੱਕ ਇੰਜੋਏਮੈਂਟ ਵੀ ਨਾਲ ਹੋ ਜਾਂਦਾ ਸੀ ਉਹਦੇ ਨਾਲ ਸਾਡਾ ਮਾਈੰਡ ਵੀ ਰਿਲੈਕਸ ਹੁੰਦਾ ਸੀ ਬਈ ਦੇਖੋ ਇਹ ਕਿਤੇ ਚੋਇਸ ਵੀ ਹੋ ਜਾਂਦੀ ਹੈ ਨਾਲ ਜਾ ਕੇ ਰਿਲੈਕਸੇਸ਼ਨ ਵੀ ਹੋ ਗਿਆ ਤੁਹਾਨੂੰ ਇੰਜੋਏਮੈਂਟ ਹੋ ਗਿਆ ਔਰ ਹੈਲਥ ਵਾਸਤੇ ਤੁਹਾਡੀ ਕਿੰਨਾ ਅੱਛਾ ਤੁਸੀ ਤੁਰਦੇ ਸਭ ਤੋਂ ਵੱਡੀ ਗੱਲ
ਸਹੀ ਗੱਲ ਹੈ ਪਰ ਵਧੀਆ ਵੀ ਲੱਗਦਾ ਦੇਖ ਉਹ ਕਿੰਨਾ
ਹਾਂਜੀ ਉਹੀ ਨਾ ਅੱਛਾ ਲੱਗਦਾ ਕਿਉਂ ਪਹਿਲੇ ਸਭ ਦਾ ਹੈਗਾ ਹੀ ਸੀ ਪਹਿਲੇ ਪਹਿਲੇ ਸਾਡੇ ਮੰਮੀ ਹੁੰਦੇ ਸੀ ਐਵੇਂ ਹੁੰਦਾ ਸੀ ਕਿ ਨਾਲ ਦੇ ਗੁਵਆਂਢੀਆਂ ਨੂੰ ਵੀ ਆਵਾਜ਼ ਮਾਰ ਚਲੋ ਵੀ ਅਸੀਂ ਇੰਨੇ ਵਜੇ ਬਾਜ਼ਾਰ ਜਾਵਾਂਗੇ ਉਹ ਫਲਾਣੀ ਵੀ ਤਿਆਰ ਹੋ ਜਾਂਦੀ ਸੀ ਚੱਲ ਚਲ ਹਾਂ ਚੱਲਾਂਗੇ ਚੱਲਾਂਗੇ ਚਲੋ ਕਿਉਂਕਿ ਹਰ ਕਿਸੇ ਨੂੰ ਆਉਂਦਾ ਸੀ ਅਸੀਂ ਕਰੋਂ ਨਿਕਲਾਂਗੇ ਥੋੜ੍ਹੀ ਦੇਰ ਐ ਮਤਲਬ ਦੇਖੋ ਘਰ ਤਾਂ ਇਹੋ ਜਿ
ਪਹਿਲਾਂ ਤਾਂ ਇਹੀ ਹੁੰਦਾ ਸੀ ਕਿ ਆਪਾਂ ਪੈਦਲ ਹੀ ਜਾਣਾ ਆਪਾਂ ਚਾਹੇ ਅੱਧਾ ਅੱਧਾ ਘੰਟਾ ਪੈਦਲ
ਹਾਂ ਉਹ ਪਤਾ ਨੀ ਲੱਗਦਾ ਸੀ ਨਾ ਗੱਲਾਂ ਮਾਰਦੇ ਹੋਏ ਗਏ ਗੱਲਾਂ ਮਾਰਦੇ ਆਏ ਪਤਾ ਹੀ ਨਹੀਂ ਲੱਗਦਾ ਸੀ ਰਸਤਿਆਂ ਦਾ ਅੱਧ ਅੱਧਾ ਘੰਟਾ ਘੰਟਾ ਘੰਟਾ ਵੀ ਨੀ ਪਤਾ ਲੱਗਦਾ
ਜਦੋਂ ਅੱਧਾ ਘੰਟਾ ਜਿਵੇਂ ਜਾਣ ਚ ਲਾਇਆ ਤੇ ਥੋੜਾ ਜਿਹਾ ਗੁ ਟਾਈਮ ਤਾਂ ਲੱਗਦਾ ਏ ਫਿਰ ਆਪ ਪੈਦਲ ਹੀ ਆਉਣਾ ਦੇਖੋ ਲੋਕਾਂ ਦੀ ਸਿਹਤ ਵੀ ਕਿੰਨੀ ਵਧੀਆ ਰਹਿੰਦੀ ਸੀ ਹੁਣ ਸਿਹਤ ਵੀ ਖ਼ਰਾਬ ਤਾਂ ਪੈਸੇ ਦੀ ਵੀ ਕਿੰਨੀ ਵੇਸਟਜ ਹੈ ਤਾਂ ਆਪਾਂ ਪੈਸੇ ਵੀ ਕਿਵੇਂ ਸੇਵ ਕਰਾਂਗੇ ਜਦੋਂ ਆਪਾਂ ਜਾਣਾ ਸਭ ਕੁਛ ਕਰਨਾ
ਹਰ ਇੱਕ ਚੀਜ਼ ਹੈਗੀ ਹ ਸਾਰਾ ਕੁਝ ਦੇਖਣਾ ਉਹ ਹੀ ਨਾ ਕੀ ਉ ਈ ਮੈਂ ਕਹਿ ਰਹੀ ਆਂ ਕਿ ਪਬਲਿਕ ਟਰਾਂਸਪੋਰਟ ਵੀ ਆਨ ਯੂਜ਼ ਪੈ ਦੇ ਹੁਣ ਬੱਸਾਂ 'ਤੇ ਜਾਓ ਸੇਰਿੰਗ ਆਟੋ ਨੇ ਸ਼ੇਰਿੰਗ ਰਿਕ ਰਿਕਸ਼ਾ ਨੇ ਮੈਟਰੋ ਹੈਗਾ ਕਿੰਨਾ ਕੁਛ ਹੈਗਾ ਤੇ ਤੁਸੀਂ ਜੇ ਉਹਨਾ ਨੂੰ ਯੂਜ ਸ ਤੇ ਉਹਨਾਂ ਵਿੱਚ ਵੀ ਕਿੰਨਾ ਤੁਹਾਨੂੰ ਬੈਨੀਫਿਟ ਹ ਹੁਣ ਦੇਖੋ ਅੱਜ ਕੱਲ ਸ਼ੇਅਰਿੰਗ ਆਟੋ ਸ਼ੇਅਰਿੰਗ ਰਿਕਸ਼ਾ ਹੈਗਾ ਤੇ ਅਸੀਂ ਕਿੰਨਾ ਪੈਸੇ ਸੇਵ ਕਰ ਸਕਦੇ ਹਾਂ ਜੇ ਅਸੀਂ ਆਪਣੀ ਬਾਈਕ ਸਕੂਟੀ ਆਪਣੀ ਪਰਸਨਲ ਕਨਵੀਨਸ ਜਾਂਨੇ ਆ ਤੇ ਸਗੋ ਅੱਜ ਕੱਲ ਪੈਟਰੋਲ ਦੇ ਪੈਸਾ ਤੁਹਾਨੂੰ ਪਤਾ ਹਰ ਚੀਜ਼ ਦੇ ਵਧੇ ਹੋਏ ਨੇ ਫੂਲ ਵਗੈਰਾ ਦੇ ਦੀ ਹਾਂ ਵੱਧਦੀ ਪਈਏ ਤੇ ਉਹੀ ਮੈਂ ਕਹਿੰਦੀ ਤੇ ਪਈ ਹ ਜੇ ਅਸੀਂ ਪਰਸਨਲ ਆਟੋ ਕਰੀਏ ਪਰਸਨਲ ਰਿਕਸ਼ਾ ਵੀ ਕਰੀਏ ਤੇ ਮੈਂ ਕਹਿੰਨੀ ਆ ਕਿ ਮੈਂ ਜਿੱਥੇ ਆਪਣੇ ਘਰੋਂ ਕਿਸੇ ਮਾਰਕੀਟ ਜਾਣਾ ਪੰਜਾਹ ਰੁਪਏ ਦਿਨੀ ਆ ਜੇ ਮੈਂ ਕੱਲਾ ਰਿਕਸ਼ਾ ਕਰਾਂਗੀ ਵਧਿਆਂਗੀ ਤੇ ਸ਼ੇਅਰਿੰਗ ਵਾਲਾ ਕਰਨੀ ਆ ਤੇ ਦੱਸ ਦਸ ਰੁਪਏ ਪੰਦਰਾਂ ਰੁਪਏ ਪਰ ਪਰਸਨ ਹੈਗਾ ਤੇ ਮੈਨੂੰ ਲੱਗਦਾ ਕਿ ਮੈਂ ਜੋ ਪਰੇ ਐਫਰ ਕਰਾਂਗੀ ਉਹਦੇ ਨਾਲ ਦੇਖੋ ਨਾ ਜਿੱਥੇ ਮੈਨੂੰ ਆਉਣ ਜਾਣ ਤੇ ਸੌ ਰੁਪਏ ਦੇਣੇ ਨੇ ਉੱਥੇ ਮੈ ਸਿਰਫ ਵੀਹ ਜਾਂ ਤੀਹ ਰੁਪਏ ਦੇਣੇ ਨੇ ਕਿੰਨੇ ਪੈਸੇ
ਸਹੀ ਗੱਲ ਔਰ ਮੇਨ ਗੱਲ ਆ ਦੇਖੋ ਤੁਸੀਂ ਸੇਫ ਵੀ ਹੋ ਪੱਲੇ ਤੁਸੀਂ ਜਾਂਦੇ ਤੁਸੀਂ ਸੇਫ ਵੀ ਨਹੀਂ ਹੁੰਦੇ ਤਾਂਡੇ ਪੈਸੇ ਵੀ ਬਚੇ ਨਾਲ ਤੁਸੀਂ ਸੇਵ ਵੀ ਤੀ ਔਰ ਸ਼ੇਅਰਿੰਗ ਚ ਜਾਂਨੋ ਜੇ ਚਾਰ ਲੋਕੀ ਸਾਡੇ ਨਾਲ ਬੈਠੇ ਇਕੱਠੇ ਆਉਂਦੇ ਨੇ ਔਰ ਆਪਾਂ ਕੋਈ ਗੱਲ ਚਲੋ ਕੋਈ ਗੱਲ ਵੀ ਨਾ ਵੀ ਕਰੀਏ ਤਾਂ ਸੇਫ ਤਾਂ ਹੈ ਨਾ ਕਿ ਸ ਉਹ ਪਰਸਨ ਸਾਡੇ ਨਾਲ ਹੈ ਔਰ ਮੇਨ ਗੱਲ ਹੈ ਸਾਡੇ ਪੈਸੇ ਬਚ ਕਿੰਨੇ ਬਚ ਜਾਂਦੇ ਨੇ ਸਾਡੇ ਇੱਥੇ ਵੀ ਕਈ ਰਿਕਸ਼ੇ ਚਲਦੇ ਨੇ ਜਿਵੇਂ ਆਪਾਂ ਬਜ਼ਾਰ ਜਾਨੇ ਆਂ ਉਹ ਜਿਵੇਂ ਕਿੱਥੇ ਆਪਾਂ ਜਾਂਦੇ ਆ ਇਕੱਲਾ ਕਰਦੇ ਆਂ ਹੋਰ ਵੀ ਲੈਂਦੇ ਨੇ ਔਰ ਉਹੀ ਆਪਾਂ ਸ਼ੇਅਰਿੰਗ ਚ ਕਰਦੇ ਆਂ ਤਾਂ ਵੀਹਰੁਪਏ ਸਾਰੇ ਲੱਗਦੇ ਨੇ
ਆ ਸਵਿੰਗ ਤੇ ਹੋ ਰਹੀ ਹ ਨਾਲ ਤੁਸੀਂ ਇਹ ਵੀ ਹੈਗਾ ਕਿ ਚਲੋ ਠੀਕ ਹ ਕਈ ਵਾਰੀ ਦੇਖੋ ਉਹ ਕਹਿੰਦਾ ਕਈ ਵਾਰੀ ਅਸੀਂ ਸ਼ਾਇਰਿੰਗ ਚਾਨੇ ਵੀ ਹੈਗੇ ਆ ਤੇ ਕਈ ਵਾਰ ਸਦਾ ਗੱਲਾਂ ਉਹ ਵੀ ਜਾਂਦੀਆਂ ਨੇ ਕਿ ਚਲੋ ਕੋਈ ਬਈ ਹੁਦਾ ਈ ਹੈ ਨਾ ਬਾਈ ਦੇ ਜਿਆਦਾ ਤਾਂ ਲੇਡੀਜ਼ ਦਾ ਤੇ ਹੁੰਦਾ ਉਹ ਕਈ ਵਾਰੀ ਗੱਲਾਂ ਮਾਰ ਲੈਂਦੀਆਂ ਨੇ, ਕੋਈ ਨਾਲ ਦੀ ਜਨਾਨੀ ਮਿਲ ਗਈ, ਉਹਦੇ ਨਾਲ ਗੱਲਾਂ ਮਾਰ ਲਈਆਂ।
ਸਹੀ ਗੱਲ ਹੈ ਬਿਲਕੁਲ, ਤੁਹਾਡੀ ਨਹੀਂ ਸਗੋਂ ਵਧੀਆ, ਆਪਾਂ ਤਾਂ ਕਹਿੰਦੇ ਹਾਂ ਦੇਖ ਹਰ ਸਾਨੂੰ ਵੀ ਕਰਨੀ ਚਾਹੀਦੀ ਹੈ ਮਨੀ ਸੇਵ, ਤਾਂ ਬੱਚਿਆਂ ਨੂੰ ਵੀ
ਹਾਂ, ਉਹ ਦੇਖੋ ਅਸੀਂ ਸਾਨੂੰ ਵੇਖ ਕੇ ਈ ਤਾਂ ਬੱਚੇ ਫੋਲੋ ਕਰਨਗੇ, ਸਭ ਤੋਂ ਵੱਡੀ ਗੱਲ ਹੈ ਜੇ ਅਸੀਂ ਉਹਨਾਂ ਨੂੰ ਸਿਖਾ ਵਾਂਗੇ ਉਹਨਾਂ ਨੂੰ ਐਗਜਾਮਪਲ ਕਿਵੇਂ ਸੈੱਟ ਕਰਾਂਗੇ ਜੇ ਅਸੀਂ ਨੀ ਕਰਾਂਗੇ ਤੇ ਉਹ ਵੀ ਨੀ ਕਰਨਗੇ, ਉਹ ਕਹਿਣਗੇ। ਤੁਸੀਂ ਵੀ ਤਾਂ ਨਹੀਂ ਕਰਦੇ, ਤੁਸੀਂ ਵੀ ਐਵੇਂ ਕਰਦੇ ਹੋ, ਐਵੇਂ ਕਰਦੇ ਹੋ। ਕੋਈ ਵੀ ਗੱਲ ਜਿਵੇਂ ਅਸੀਂ ਕਵਾਂਗੇ
ਨਹੀਂ ਉਹ ਤਾਂ ਹੁੰਦਾ ਹੀ ਹੈ, ਆਪਾਂ ਤਾਂ ਦੇਖੋ ਕੋਸ਼ਿਸ਼ ਕਰੀਦਾ, ਆਪਾਂ ਐਵੇਂ ਕਿਉਂ ਕਹੀਏ। ਕਿ ਬਈ ਚੱਲੋ, ਜਿੱਥੇ ਆਪਾਂ ਇਕੱਲੇ ਹਾਂ ਆਪਾਂ ਇਕੱਲੇ, ਕਿਉਂ ਕਿਸੇ ਚੀਜ਼ ਨੂੰ ਅ ਅ ਪੱਕ ਹੁੰਦਾ ਹੀ ਹੈ, ਕਈ ਲੋਕੀਂ ਕਹਿੰਦੇ ਤੁਸੀਂ ਕੈਬ ਕਰਕੇ ਚਲੀ ਜਾ। ਕਿਉਂ ਕੈਬ ਕਰਕੇ ਚਲੇ ਜਾਵਾਂ। ਜਦੋਂ ਮੇਰੇ ਪੈਸੇ ਬਚਦੇ ਪਏ ਆ, ਜਿੱਥੇ ਤਾਂ ਮੈਂ ਬਚਾਵਾਂਗੀ। ਜਿੱਥੇ ਲੋੜ ਆ, ਉਥੇ ਲਾਵਾਂ ਵੀ।
ਉਹੀ ਨਾ, ਨਹੀਂ ਦੇਖੋ ਅਗਰ ਕੋਈ ਐਮਰਜੈਂਸੀ ਏ ਬਹੁਤ ਜ਼ਿਆਦਾ ਤੁਹਾਨੂੰ ਵਈ ਹੈਗਾ, ਤੇ ਬੰਦਾ ਉਸ ਟਾਈਮ ਤੇ ਚਲੋ ਠੀਕ ਹੈ, ਉਸ ਵਾਸਤੇ ਉਹਦੇ ਵਾਸਤੇ ਵੀ ਠੀਕ ਹੈਗਾ ਕਿ ਅਸੀਂ ਹਾਂ ਪਰਸਨਲ, ਆਪਣੀ ਕਰ ਲਈ ਕੋਈ ਕੈਬ, ਜਾਂ ਆਟੋ ਕੁਛ ਵੀ ਕੀ ਤਾ, ਉਹ ਉਹ ਠੀਕ ਏ, ਕਦੀ- ਕਦੀ ਤਾਂ ਦੇਖੋ। ਕਰਨਾ ਹੀ ਪੈਂਦਾ ਹੈ। ਕਈ ਵਾਰੀ ਇਹੋ ਜਿਹੀ ਐਮਰਜੈਂਸੀ ਆਉਂਦੀ, ਨਾ ਅਸੀਂ ਵੇਟ ਨਹੀਂ ਕਰ ਸਕਦੇ ਕਿ ਅਸੀਂ ਹਾਂ, ਤੇ ਤਾਂ ਕਰਕੇ ਪਰ ਲੇਕਿਨ ਅਗਰ ਤੁਹਾਨੂੰ ਕੋਈ ਐਮਰਜੈਂਸੀ ਕਿ ਨਹੀਂ ਹੈਗੀ। ਸਾਡੇ ਕੋਲ ਟਾਈਮ ਹੈਗਾ, ਤੇ ਉਸ ਟਾਈਮ ਵੀ ਅਸੀਂ ਐਵੇਂ ਕਰੀਏ ਕਿ ਹਾਂ ਆਪਣੀ ਲਗਜ਼ਰੀ ਦੇਖੀ ਕਿ ਆਪਣਾ ਕਮਫਰਟ, ਆਲ ਟਾਈਮ ਦੇਖੀਏ, ਉਹ ਗ਼ਲਤ ਗੱਲ ਹੈ ਨਾ। ਉਹਦੇ ਪਿੱਛੇ ਫਿਰ, ਤੁਸੀਂ ਯਾ ਤੇ ਅਰਨਿੰਗ, ਉਰਨਿੰਗ ਜ਼ਿਆਦਾ ਕਰੋ ਫਿਰ।
ਦੇਖੋ ਅਰਨਿੰਗ ਵੀ ਹੋਵੇ ਤਾਂ ਵੀ ਤੁਹਾਨੂੰ ਪੈਸਾ ਦਾ ਦੇਖੋ, ਸੇਵ ਕਰਨਾ ਆਣਾ ਹੀ ਚਾਹੀਦਾ, ਚਾਹੇ ਜਿੰਨਾ ਮਰਜ਼ੀ ਹੈ, ਅੱਜ ਕੱਲ ਦੇ ਟਾਈਮ ਚ ਤੁਸੀਂ ਸੇਵ ਕਰਕੇ ਦੇਖੋ ਪੈਸਾ ਆਪਾਂ ਸੇਵ ਕਰਦੇ ਹਾਂ ਕੋਵਿਡ ਟਾਈਮ ਆਇਆ ਸੀ, ਤਾਂ ਹੀ ਆਪਾਂ ਇਸ ਟਾਈਮ ਤੋਂ ਨਿਕਲ ਪਾਏ ਸੀ ਲੋਕਾਂ ਕੋਲ ਜਿੰਨਾ ਨੇ ਸੇਵ ਕਰਕੇ ਰੱਖਿਆ ਹੋਇਆ ਸੀ, ਤਾਂ ਹੀ ਹੋ ਪਾਇਆ ਸੀ, ਅਗਰ ਆਪਾਂ ਸੇਵ ਨਾ ਕਰਕੇ ਰੱਖਦੇ ਤੇ ਤਾਂ ਉਸ ਟਾਈਮ ਨੂੰ ਕਿਵੇਂ ਦੇਖੋ, ਦੋ ਸਾਲ ਢਾਈ ਸਾਲ ਕਿਵੇਂ ਗੁਜਰੇ ਸੀ।
ਬੜੇ ਔਖੇ ਸੀ ਉਹ ਤੇ ਹਰ ਕੋਈ ਪਰੇਸ਼ਾਨ ਸੀ ਹਰ ਕੋ
ਸਕੂਲ ਦੀ ਫ਼ੀਸਾਂ ਬਰਨੀ ਟਿਊਸ਼ਨ ਦੀ ਫੀਸਾਂ ਉਹ ਤਾਂ ਓਵੇਂ ਜਾ ਓਹੀ
ਉਹ ਤਾਂ ਸਭ ਚੱਲਦਾ ਹੀ ਪਿਆ ਸੀ ਨਾ ਉਹ ਉਹਦੇ ਵਿੱਚ ਤੇ ਕਿਸੇ ਨੂੰ ਕੋਈ ਰਿਲੀਫ ਮਿਲਿਆ ਹੀ ਨਹੀਂ ਸੀ ਕੀ ਹਾਂ ਬੀ ਚਲੋ ਕੰਮ ਨੀ ਹੈ
ਨਾ ਦਿਓ ਉਹ ਤਾਂ ਉਹ ਤਾਂ ਰਿਜਲਟ ਵੀ ਨੀ ਦਿੱਤਾ ਸੀ ਆਪ ਦੇਖੋ ਤੁਸੀਂ ਬੱਚਿਆਂ ਨੂੰ ਪੇਪਰ ਨੂੰ ਬੈਠਣ ਨੀ ਦਿੱਤਾ ਅਗਰ ਤੁਸੀਂ ਸਕੂਲ ਦੀ ਫੀਸ ਆਪਾਂ ਪੈਸੇ ਸੇਵ ਕਰਕੇ ਰੱਖੇ ਵੀ ਸੀ ਤਾਂ ਹੀ ਆਪਾਂ ਕਰ ਪਾਏ ਸੀ
ਉਹਹੀ ਨਾ ਅੱਜ ਕੱਲ੍ਹ ਦੇਖੋ ਸੇਵਿੰਗ ਤੁਸੀਂ ਇਹ ਨਾ ਸੋਚੋ ਕਿ ਦੋ ਸੁੱਖ ਵੇਲੇ ਸੁੱਖ ਵੇਲੇ ਵੀ ਤਾਂ ਕੰਮ ਆਉਂਦਾ ਹੈ ਜੇ ਅਸੀਂ ਕੀ ਉੱਥੇ ਘੁੰਮਣ ਜਾਣਾ ਕੋਈ-ਕੋਈ ਦੇਖੋ ਕੋਈ ਬੱਚੇ ਨੇ ਕੋਈ ਨਵੀਂ ਕੋਈ ਕੁਛ ਵੀ ਕੋਰਸ ਕਰਨਾ ਐ ਪੜ੍ਹਾਈ ਕਰਨੀ ਐ ਤੇ ਉਹ ਵੀ ਤਾਂ ਖੁਸ਼ੀ ਦੇ ਕੰਮ ਹੀ ਆਉਂਦੇ ਨੇ ਨਾ ਅਸੀਂ ਕਿੱਥੇ ਫੰਕਸ਼ਨਾਂ ਵਿੱਚ ਜਾਣਾ ਹੈਗਾ ਕੋਈ ਅੱਛੇ ਕੰਮ ਵਿੱਚ ਜਾਣਾ ਤੇ ਸੇਵਿੰਗ ਤੇ ਸਾਨੂੰ ਦੋਨੋ ਦੋਨੋ ਵਾਸਤੇ ਚਾਹੀਦੀ ਐ ਸੁੱਖ ਦੁੱਖ ਦੋਨੋ ਵਾਸਤੇ
ਅੱਜ ਕੱਲ੍ਹ ਸੇਵਿੰਗ ਤਾਂ ਦੇਖੋ ਸਾਰੇ ਪਾਸੇ ਹੀ ਬਹੁਤ ਜ਼ਰੂਰੀ ਐ ਚਾਹੇ ਆਪਾਂ ਕਿੱਥੇ ਘੁੰਮਣ ਜਾਣਾ ਜਾਂ ਕੁੱਛ ਕਰਨਾ ਕੁੱਛ ਵੀ ਹੈ ਦੇਖੋ
ਓਹੀ ਤੇ ਚਲੋ ਕੋਈ ਨੀ ਇਨਾਂ ਅੱਛਾ ਦੇਖੋ ਆਪਸ ਗੱਲ ਕਰਦੇ ਆ ਤੇ ਕਿੰਨਾ ਡਿਸਕਸ ਕਰ ਕਿੰਨੀਆਂ ਚੀਜ਼ਾਂ ਨੌਲੇਜ ਚ ਆਂਦੀਆਂ ਨੇ ਤੁਸੀਂ ਮੈਨੂੰ ਕਿੰਨਾ ਦੱਸਿਆ ਮੈਂ ਵੀ ਐਵੇਂ ਅਸੀਂ ਗੱਲ ਕਰਨੇ ਆ ਤਾਂ ਕਿੰਨਾ ਕੁਛ ਸਾਨੂੰ ਸਮਝ ਆਂ
ਦੇਖੋ ਪਤਾ ਵੀ ਲੱਗਦਾ ਨਾ ਕਿ ਪੈਸੇ ਸੇਫ ਕਰਨੇ ਮਨੀ ਸੇਵ ਕਰਨਾ ਸਾਡੇ ਲਈ ਕਿੰਨਾ ਜ਼ਰੂਰੀ ਹੋ ਗਿਆ ਅੱਜ ਕੱਲ ਦੇ ਟਮ ਚ ਮੇਨ ਗੱਲ ਤਾਂ ਇਹ ਹੁੰਦੀ ਹੈ ਚਲੋ ਬੰਦਾ ਕਿਸੇ ਨਾਲ ਗੱਲ ਕਰਦਾ ਤਾਂ ਪਤਾ ਲੱਗਦਾ ਕਿ ਕਿਸ ਕਿੱਥੋਂ ਆਪਾਂ ਸੇਫ ਕਰ ਸਕਦੇ ਆਪਦੇ ਪੈਸੇ
ਚਲੋ ਕੋਈ ਨੀ ਮੈਂ ਕਰਾਂਗੀ ਦੁਬਾਰਾ ਤੁਹਾਨੂੰ ਫੇਰ ਅਸੀਂ ਕਰਾਂਗੇ ਡਿਸਕਸ ਚੰਗਾ ਜੀ ਓਕੇ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ